ਤੁਸੀਂ।
ਸਾਸਰੀ ਕਾਲ ਜੀ, ਕੀ ਹਾਲ-ਚਾਲ ਐ?
ਜੀ, ਬਸ ਵਧੀਆ ਜੀ। ਤੁਸੀਂ ਦੱਸੋ?
ਅਸੀਂ ਵੀ ਵਧੀਆ ਜੀ। ਹੋਰ ਕੀ ਕਰ ਰਹੇ ਸੀਗੇ?
ਬਸ ਜੀ, ਰੈਸਟ ਕਰ ਰਹੇ ਸੇ ਤੇ ਖਾਨਾ-ਵਾਨਾ ਸਭ ਤੇ ਬਣਾ ਕੇ ਤੇ, ਥੋੜ੍ਹਾ ਸੋਚਿਆ ਕੀ ਆਰਾਮ ਕਰ ਲਿਆ। ਹਾਂਜੀ ਤੇ ਤੁਸੀਂ ਦੱਸੋ, ਤੁਸੀਂ ਕੀ-ਕੀ ਹੋਏ?
ਬਸ-ਬਸ, ਬਸ ਮੈਂ ਕਿਹਾ ਚੱਲ ਪੁੱਛੀਏ, ਮਹਿੰਗਾਈ ਦੇ ਟਾਈਮ ਤੇ, ਕਿੱਦਾਂ ਤੁਸੀਂ ਅਰਨਿੰਗ ਕਰਦੇ ਤਾਂ ਕਿੱਦਾਂ ਸੇਵਿੰਗ ਕਰਦੇ ਓ, ਹੈਨਾ। ਬੜਾ ਲਾਈਫ ਦਾ ਹੋਗਿਆ ਏ ਨਾ
ਤੋਂ ਮਹਿੰਗਾਈ ਇਤਨੀ ਹੋ ਗਈ ਸੀ। ਫਿਰ ਰੋਜ਼ਮਰਾ ਦੀ ਚੀਜ਼ ਇਦਾਂ ਮਹਿੰਗਾ ਹੋ ਜਾਣਾ, ਬਹੁਤ ਈ ਅੱਜ-ਕੱਲ੍ਹ ਮੁਸ਼ਕਿਲ ਹੋ ਰਾ ਸੀ, ਐਡਜਸਟ ਕਰਨਾ।
ਹੂੰ-ਹੂੰ, ਉਹ ਵੀ ਦੇਖ ਰਹੀ ਆ ਨਾ ਕਿ, ਹਰ ਇੱਕ ਚੀਜ਼ ਨੂੰ ਦੇਖੋ ਮਤਲਬ ਪੈਸੇ ਦੀ ਕੋਈ ਕੀਮਤ ਨੀ ਰਹਿਗੀ ਏ ਕਿ, ਪੰਜ ਸੌ ਦਾ ਨੋਟ ਥੋਹਾਡਾ ਸੌ ਦੇ ਬਰਾਬਰ ਹੋ ਗਿਆ ਹੁਣ
ਆਂਜੀ, ਅਬ ਤੋ ਐਈਐਂ, ਹਰ ਚੀਜ਼ ਦਿਨ-ਬ-ਦਿਨ ਮੈਹਿੰਗੀ ਹੋ ਤੀ ਜਾਂਦੀ ਐ। ਪਹਿਲੇ ਜਿਹੜੇ ਪਾਂਜ ਸੌ ਰੁਪਏ ਵਿੱਚ ਹਫ਼ਤੇ ਦਾ ਸਮਾਨ ਆ ਜਾਂਦਾ ਸੀ ਤੇ ਓ ਅਹਾ, ਅੱਜ ਉਹ ਹਜ਼ਾਰ ਵਿੱਚ ਪੂਰਾ ਨੀ ਹੁੰਦਾ।
ਹੂੰ, ਬਿਲਕੁਲ ਜੀ, ਬਿਲਕੁਲ, ਸਹੀ ਕਹਿ ਰੇ ਓ, ਹੂੰ।
ਦੇਖੋ ਜੀ, ਜੇਹੜੀ ਚੀਜ਼ ਕੱਲ੍ਹ ਦਸ ਰੁਪਏ ਦੀ ਮਿਲਤੀ ਸੀ ਤੇ ਆਜ ਬੀਸ ਦੀ ਹੋ ਗਈ ਐ।
ਬਿਲਕੁਲ-ਬਿਲਕੁਲ। ਬਿਲਕੁਲ, ਬੱਚਿਆਂ ਦੇ ਸਕੂਲ ਦੇਖਲੋ, ਕਿੰਨੇ ਮੈਹਿੰਗੇ ਹੋਗੇ ਆ ਹਨਾ। ਬੱਚਿਆ ਦੀ ਫ਼ੀਸ ਦੇਖਲੋ, ਹਰ ਚੀਜ਼ ਦੀ, ਬਟ ਹੁਣ ਐਹ ਹੋ ਗਿਆ ਕੀ ਕਮਾਈ ਕਰ ਲੋ, ਹਰ ਸਕੂਲ ਵੇਲਿਆ ਨੂੰ ਦੇ ਦੋ, ਇੰਨੀ ਮਹਿੰਗਾਈ ਹੁੰਦੀ ਜਾ ਰਹੀ ਹੁਣ। ਤਾਂ ਸਕੂਲਾਂ ਦੇ ਵਿੱਚ ਵੀ, ਪੜ੍ਹਾਣਾ ਬਿਲਕੁਲ ਔਖਾ ਹੋ ਗਿਆ ਬੱਚਿਆਂ ਨੂੰ।
ਹਾਂਜੀ ਦੇਖੋ ਜੀ, ਮਾਂ-ਬਾਪ ਦੀ ਤਨਖ਼ਾਹ ਹੋਨੀ ਹੀ ਰਹਿੰਦੀ ਐ ਤੇ ਆਪਾਂ ਖ਼ਰਚਾ ਦੋਗਣਾ ਹੋ ਜਾਂਦ ਦਾ, ਇਸ ਕਰਕੇ ਘਰ ਦਾ ਬਜਟ ਵਿਗੜ ਜਾਂਦਾ ਐ ਤੇ ਬ ਬੱਚੋ ਦੀ ਫੀਸ ਤੇ ਟਿਊਸ਼ਨ ਦੀ ਫੀਸ
ਹੂੰ-ਹੂੰ, ਹੂੰ-ਹੂੰ, ਇਹ ਸਭ ਤੋਂ ਵੱਡੀ ਪ੍ਰੋਬਲਮ ਇਹ ਵੀ ਹੋ ਵੀ ਨਾ ਹੁਣ ਕਿ ਜੋ ਬੱਚਿਆਂ ਨੂੰ ਸਕੂਲ ਦੇ ਵਿੱਚ ਜੋ ਕਰਵਾਉਂਦੇ ਐ ਨਾ, ਉਹ ਬੱਚਿਆਂ ਨੂੰ ਸਮਝ ਈ ਨੀ ਲੱਗਦੀ। ਟਿਊਸ਼ਨਾਂ ਜ਼ਰੂਰ ਬੱਚਿਆਂ ਨੂੰ ਚਾਹੀਦਾ, ਉਹ ਅਲਗ
ਹਾਂਜੀ-ਹਾਂਜੀ, ਉਹ ਤੋਂ ਅਲਗ ਹੀ ਹੋਗਿਆ ਜੀ।
ਹਾਂ।
ਦੇਖੋ ਜੀ, ਮਹਿੰਗਾਈ ਦਾ ਸਭ ਸੇ ਵੱ ਟਮਾਂਰ ਤੋਂ ਜੇਹੀ ਐ, ਗ਼ਰੀਬ ਜਾਂ ਮਿਡਿਲ ਕਾਲ-ਕਲਾਸ ਲੋਗ-ਲੋਗਾ ਜੋ ਹੋਤੇ। ਉਹਨੂੰ ਜ਼ਾ ਉਹਨੂੰ ਜ਼ਿਆਦਾ ਵੋ ਪੈਂਦਾ ਏ ਫ਼ਰਕ।
ਬਿਲਕੁਲ-ਬਿਲਕੁਲ, ਜੋ ਜ਼ਿਆਦਾ ਰਿਚ ਨੇ ਚਲੋ ਉਹ ਵੀ ਸਰਵਾਈਵ ਕਰ ਲੈਂਦੇ ਐ, ਜੋ ਬਿਲਕੁਲ ਗ਼ਰੀਬ ਨੇ ਉਹ ਵੀ ਸਰਵਾਈਵ ਕਰ ਲੈਂਦੇ ਕਿ ਚਲੋ ਜੀ ਕੋਈ ਖ਼ਾਸ ਖ਼ਰਚੇ ਨੀ ਐ, ਅ ਜੋ ਮਿਡਲ ਕਲਾਸ ਲੋਕ ਐ ਨਾ ਉਹ ਬੜੇ ਵਿਚਾਰੇ ਫਿਸ
ਦੇਖੋ ਉਹਨਾਂ ਨੂੰ ਬੱਚੋਂ ਨੂੰ ਵੀ ਪੜ੍ਹਾਣਾ ਹੁੰਦਾ ਐ ਤੇ ਫਿਰ ਆਪਣੇ ਘਾਰ ਦਾ ਖ਼ਰਚ ਵੀ ਹੁੰਦਾ। ਦੇਖੋ ਜੀ ਕਿ ਅਮੀਰ ਲੋਕਾਂ ਕੋਲ ਪਹਿਲੇ ਹੀ ਸਾਧਨ ਹੁੰਦੇ ਨੇ, ਪਰ ਗ਼ਰੀਬ ਆਦਮੀ ਦਾ ਗੁਜ਼ਾਰਾ ਹੀ ਮੁਸ਼ਕਿਲ। ਹੋ ਜਾਂਦਾ ਹੈ। ਦੇਖੋ ਜੀ ਕਈ ਲੋਕਾਂ ਨੂੰ ਦਵਾਈਆਂ ਖਰੀਦਣੀ ਔਖੀ। ਲੱਗਦੀ ਹੈ। ਵਿਚਾਰੇ। ਤੇ, ਦੇਖਦੇ ਰਹਿੰਦੇ ਨੇ ਕਿ ਸਰਕਾਰ ਕੁਛ ਕਰੇ ਹਮਾਰੇ ਵਾਸਤੇ। ਤੇ, ਕਈ ਬੱਚੇ ਮਹਿੰਗਾ। ਸਕੂਲ ਵਿੱਚ ਪੜ੍ਹਨ ਪਾਉਂਦੇ। ਉਹਨੂੰ ਮਿਡਲ ਕਲਾਸ ਦੀ ਫੈਮਿਲੀ ਦੇ।
ਬਿਲਕੁਲ ਜੀ ਬਿਲਕੁਲ, ਉਹ ਇਹ ਹੈ, ਨਾ ਜੋ ਬੱਚੇ ਕਰਨ ਵਾਲੇ ਹੈ। ਉਹਨਾਂ ਦੇ ਪੇਰੈਂਟਸ ਨਹੀਂ ਕਰਵਾ ਪਾ ਰਹੇ, ਕਿ ਮਹਿੰਗਾਈ ਇੰਨੀ ਹੈ।
ਹਾਂਜੀ, ਦੇਖੋ ਕਭੀ ਕਭੀ ਤਾਂ ਲੋਕ ਹਾਂਜੀ ਲੋਕਾਂ ਨੂੰ ਰੋਜ਼ ਦਾ ਪੇਟ ਭਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇੱਕ ਟਾਈਮ ਦਾ ਖਾਣਾ ਮਿਲੇ ਜਾਵੇ, ਤਾਂ ਉਹੀ ਸੁੱਖ ਹੈ।
ਬਿਲਕੁਲ ਜੀ, ਕਈ ਦੇਖੋ ਵਿਚਾਰੇ ਜਿਹੜੇ ਭੁੱਖੇ ਸੋ ਜਾਂਦੇ ਆ, ਉਹਨਾਂ ਨੂੰ ਟਾਇਮ ਹੁੰਦਾ ਹੀ ਨਹੀਂ। ਅਰਨਿੰਗ ਹੀ ਨਹੀਂ ਹੁੰਦੀ, ਵਿਚਾਰਿਆਂ ਦੀ ਕਦੀ ਕਦੀ ਜਿੱਦਾਂ ਜੋ ਦਿਹਾੜੀ ਲਗਾਉਂਦੇ, ਉਹ ਨੂੰ ਦਿਹਾੜੀ। ਨਹੀਂ ਮਿਲੀ, ਕਿੱਦਾਂ ਆਪਣਾ ਟਾਈਮ ਸਪੈਂਡ ਕਰਦੇ ਹੋਣਗੇ। ਉਹ ਹਨਾ।
ਇਹ ਸੋਚਣਾ ਚਾਹੀਏ‌, ਕਿ ਮਹਿੰਗਾਈ ਵੜਦੀ ਕਿਉਂ ਹੈ।
ਹੂ, ਬਿਲਕੁਲ ਜੀ। ਇੱਕ ਤੋਂ ਇਹ ਨਾ ਕਿ ਪਾਪੂਲੇਸ਼ਨ ਇੰਨੀ ਵੱਧਦੀ ਜਾ ਰਹੀ ਹੈ, ਪਾਪੂਲੇਸ਼ਨ ਵੱਧਦੀ ਜਾ ਰਹੀ ਹੈ। ਤਾਂ, ਮਹਿੰਗਾਈ ਵੀ ਵੱਧਦੀ ਜਾ ਰਹੀ ਹੈ।
ਹਾਂਜੀ, ਦੇਖੋ ਲੋਕ ਜ਼ਿਆਦਾ ਤਾਂ ਸਾਧਨ ਕਮ ਗਏ ਹੈ, ਤਾਂ ਚੀਜ਼ਾਂ ਆਪਣੇ ਆਪਵੇ ਮਹਿੰਗੀ ਹੋ ਜਾਏ। ਜਾਂਦੀ ਹੈ।
ਹਾਂਜੀ-ਹਾਂਜੀ, ਕੁਛ ਇਹੀ ਹੋ ਪੈਟਰੋਲ ਦੇਖ ਲਓ। ਬਿਲਕੁਲ ਜੀ ਬਿਲਕੁਲ-ਬਿਲਕੁਲ, ਕਿੱਥੇ ਤੁਸੀਂ ਸੋਚ ਸਕਦੇ ਹੋ। ਤਦੀ ਤਾਂ ਦੇਖੋ ਲੋਕਾਂ ਨੇ ਇੱਕ ਦੂਸਰੇ ਦੇ ਨਾਲ ਮਿਲਣਾ ਵਰਤਣਾ ਘੱਟਤਾ। ਕਿ ਚਲੋ ਤੁਸੀਂ ਫ਼ੋਨ 'ਤੇ ਗੱਲ ਕਰ ਲਓ ਜਾਓਗੇ ਤਾਂ ਤੁਸੀਂ। ਪੈਟਰੋਲ ਵੀ ਲਗਾਓਗੇ ਕਿਸ ਦੇ ਘਰ ਜਾਓਗੇ ਤੇ ਕੁਛ ਲੈ ਕੇ ਵੀ ਜਾਓਗੇ। ਤਾਂ, ਲੋਕੀ ਹੁਣ ਕਿ ਆਪਣਾ ਘਰ ਦਾ ਗੁਜ਼ਾਰਾ ਹੀ ਨਹੀਂ ਹੋ ਪਾਉਂਦਾ। ਇੰਨੀ ਮਹਿੰਗਾਈ। ਕਰਕੇ ਕਿੱਥੇ ਜਾਣਗੇ। ਲੋਕੀ ਵੀ ਨਹੀਂ ਤਾਂ ਦੇਖੋ ਪਹਿਲੇ ਲੋਕੀ ਇੱਕ ਦੂਸਰੇ। ਮਿਲਦੇ ਸੀਗੇ, ਜਾਂਦੇ-ਆਉਂਦੇ ਸੀਗੇ, ਸਭ ਦੇ ਹੁਣ ਸਭ ਕਹਿੰਦੇ, ਕਿ ਨਹੀਂ ਫੋਨ ਪਤਾ ਕਰ ਲਓ। ਇੱਕ ਦੂਸਰੇ ਦਾ।
ਹਾਂਜੀ, ਦੇਖੋ ਫੋਨ ਕਭੀ ਵੀ ਹੈ ਅੱਜ ਦੇ ਬੱਚੇ ਇੰਟਰਨੈਟ ਮੋਬਾਇਲ ਕਿਤਾਬ। ਚੀਜ਼, ਸਭ ਮਹਿੰਗਾ ਹੋ‌ ਗਿਆ ਜੀ। ਤੇ, ਅੱਜ ਕੱਲ ਰਿਚਾਰਜ ਦੇਖਲੋ, ਪਹਿਲੇ ਕਿੰਨਾ ਈਜ਼ੀ ਹੋਤਾ ਥਾ। ਤੇ ਆਜ ਦੇ ਸਮੇਂ ਵਿੱਚ ਦੇਖੋ ਜੀ, ਅਠਾਈਸ ਦਿਨ ਮਿਲਦੇ ਨੀ। ਤੇ, ਕਿਤੇ ਨਾ ਦਾ ਤਿੰਨ ਸੌ ਦਾ ਰਿਚਾਰਜ ਕਰਾ ਤੇ ਅਠਾਈਸ ਦਿਨ ਮਿਲਲੇਗੇ। ਇੱਕ
ਅਠਾਈਸ ਦਿਨ ਬਿਲਕੁਲ ਜੀ, ਔਰ ਅਠਾਈਸ ਦਿਨ ਵੀ ਦੇਖੋ ਕਿੱਦਾਂ ਦੀ ਸਪੀਡ ਮਿਲਦੀ ਹੈ। ਕੋਈ ਇੱਦਾਂ ਨਹੀਂ ਕਿ ਤੁਸੀਂ ਬਹੁਤ ਉੱਤੇ ਕੁੱਛ ਕਰ ਲਓਗੇ। ਪਤਾ ਵੀ ਨਹੀਂ ਲੱਗਦਾ, ਕਿੱਥੇ ਰੋਜ਼ ਦਾ ਤੁਹਾਡਾ ਡਾਟਾ ਇੱਕ ਦਿਨ ਦਾ ਕੰਜਿਮ ਹੋ ਜਾਂਦਾ। ਪਤਾ ਹੀ ਨਹੀ ਚੱਲਦਾ।
ਹਾਂਜੀ, ਇਹੀ ਹੈ ਬਸ, ਬਸ ਇਹੀ ਹੈ ਕਿ ਜੀ। ਦੇਖੋ, ਦਿਨ ਪ ਦਿਨ ਮਹਿੰਗਾਈ ਵੜਦੀ ਜਾਂਦੀ ਐ, ਰੁਕਰੀ ਦਾ ਨਾਮ ਨੀ ਲੈਂਦੀ।
ਬਿਲਕੁਲ, ਸਿਲੰਡਰ ਦੇਖ ਲਓ। ਕਿੰਨਾ ਸਿਲੰਡਰ ਮਹਿੰਗੇ ਹੋ ਗਏ।
ਹਾਂ‌। ਹਾਂਜੀ, ਦੇਖੋ ਇਹ ਵੀ ਗੱਲ ਬਿਲਕੁਲ, ਸਹੀ ਦੱਸਿਓ ਜੀ, ਸਿਲੰਡਰ ਤੇ ਇਤਨ ਮਹਿੰਗੇ। ਦੇਖੋ ਜੀ, ਖਾਣੇ ਕੀ ਚੀਜ਼ ਵੀ ਤੇ ਇਨਸਾਨ ਤਵੀ ਬਣਾਵੇਗਾ, ਤਵ ਸਿਲੰਡਰ ਹੋਵੇਗਾ।
ਬਿਲਕੁਲ- ਬਿਲਕੁਲ, ਸਿਲੰਡਰ ਦੇਖ ਲੋ ਢਾਈ-ਢਾਈ ਹਜ਼ਾਰ, ਤਿੰਨ-ਤਿੰਨ ਹਜ਼ਾਰ, ਦੇ ਮਿਲ ਰਹੇ ਇੰਨੇ ਮਹਿੰਗੇ ਹੋ ਗਏ ਸੀ। ਸਿਲੰਡਰ। ਹੁਣ ਜਿਨ੍ਹਾਂ ਦੀ ਜੋਆਇੰਟ ਫੈਮਲੀ ਐ, ਦੱਸੋ ਉਹ ਵੀ ਕੀ ਕਰਨਗੇ, ਹਨਾ। ਸਾਰਾ ਦਿਨ ਉਹਨਾਂ ਨੂੰ ਤੇ ਖਾਣਾ ਵੀ ਚਾਹੀਦਾ ਐ। ਹਰ ਇੱ ਚੀਜ਼ ਚਾਈਦੀ ਬੱਚਿਆਂ ਦੇ ਨਾਲ ਬਜ਼ੁਰਗ ਐ ਜਿਨਾਂ ਦੇ ਘਰ ਓਨਾਂ ਨੂੰ ਵੀ ਕੁੱਛ ਨਾ ਕੁੱਛ ਚਾਈ ਜਿਨਾਂ ਨੂੰ ਕੋਈ ਬਿਮਾਰੀ ਐ। ਉਹਨਾਂ ਨੂੰ ਵੀ ਥੋੜ੍ਹੀ-ਥੋੜੀ ਦੇਰ ਬਾਅਦ ਖਾਣ-ਪੀਣ ਨੂੰ ਦੇਣਾ। ਸਿਲੰਡਰ ਦਾ ਕਰਕੇ ਕਿੰਨਾ ਮੁਸ਼ਕਿਲ ਹੋ ਜਾਂਦਾ ਐ, ਕਿ ਬਾਰ-ਬਾਰ ਕਿੱਥੇ ਕਰੀਏ? ਕੀ ਕਰੀਏ? ਨਹੀਂ
ਬਸ ਐਈ ਜੀ ਅੱਜ ਮਹਿੰਗਾਈ ਨੇ ਇਨਸਾਨ ਦੀ ਸੋਚ ਵੀ ਬਦਲਤੀ ਐ। ਪਹਿਲੇ ਲੋਕ ਜ਼ਰੂਰਤ ਦੇਖ ਕੇ ਚੀਜ਼ ਖ਼ਰੀਦਦੇ ਤੇ ਨੀ, ਤੇ ਆਜ ਦਾਮ ਦੇਖ ਕੇ। ਮਜਬੂਰੀ ਮੇਂ ਖ਼ਰੀਦਦੇ ਤੇ ਹੈ।
ਬਿਲਕੁਲ ਜੀ, ਬਿਲਕੁਲ। ਉਹ ਦੇਖਦੇ ਕਿ ਚਲੋ ਜੀ, ਜਿਸ ਚੀਜ਼ ਦੇ ਬਗੈਰ ਗੁਜ਼ਾਰਾ ਹੋਜੇਗਾ। ਚਲੋ, ਜੀਦੇ ਨਾਲ ਕਰਲਾਂ ਗੇ।
ਹਾਂਜੀ। ਪਹਿਲੇ ਇਹ ਤਾਂ ਤੀਜ ਤਿਹਾਰ ਖ਼ੁਸ਼ੀ ਨਾਲ ਮਨਾਏ ਜਾਂਦੇ ਨੇ। ਤਾਂ ਸੋਚ ਵਿੱਚ ਚਾਰ ਕਰਕੇ ਮਨਾਦੇ ਪੈਂਦੇ ਕਿ ਕਰਜ਼ਾ ਕਿੰਨਾ ਹੋ ਜਾਵੇਗਾ। ਪੈਲਾਂ ਪਲੱਸ ਦੇ ਮਾਈਨਸ
ਹਮ। ਬਿਲਕੁਲ ਜੀ, ਬਿਲਕੁਲ, ਦੇਖੋ ਕਿਤੇ ਵੀ ਸ਼ੋਪਿੰਗ ਕਰਨ ਜਾਓ, ਪਹਿਲੇ ਤੁਸੀਂ ਪ੍ਰਾਈਸ ਟੈਕ ਚੈੱਕ ਕਰਦੇ ਠੀਕ ਐ, ਸਾਡੇ ਬਜ਼ਟ ਤੋਂ ਉੱਪਰ ਤਾਂ ਨੀ ਹੋ ਗਿਆ।
ਹਾਂਜੀ-ਹਾਂਜੀ।
ਦੇਖੋ ਸਭ ਸੇ ਜ਼ਿਆਦਾ ਨੁਕ ਕਿਸਾਨ ਤੋਂ ਕਿਸਾਨ ਦਾ ਹੁੰਦਾ ਏ। ਖੁੱਦ ਮਹਿੰਗਾਈ ਦਾ ਸਭ ਤੋਂ ਬੜਾ ਸ਼ਿਕਾਰ ਹੁੰਦਾ ਏ। ਕਹਿਦੇ ਕਿ ਉਹ ਅੰਨਦਾਤਾ ਹੁੰਦਾ ਏ। ਲੇਕਿਨ ਸਬ ਸੇ ਜ਼ਿਆਦਾ ਉਸਣੂ ਹੀ ਮੁਸ਼ਕਿਲ ਆਉਂਦੀ ਏ।
ਬਿਲਕੁਲ ਜੀ, ਬਿਲਕੁਲ-ਬਿਲਕੁਲ, ਦੇਖੋ ਹਰਸ
ਮਹਿੰਗੇ ਹੋ ਜਾਂਦੇ ਐ, ਖਾਦ ਮਹਿੰਗੀ ਹੋ ਗਈ ਫੇਰ ਡੀਜ਼ਲ, ਬਿਜਲੀ
ਹੂੰ, ਫੇਰ ਜੋ ਪੈਟਰੋਲ ਮਹਿੰਗਾ ਹੋ ਗਿਆ ਕਿਸਾਨ ਦੇ ਸਾਰੇ ਸਮਾਨ ਮਹਿੰਗਾ ਹੋ ਗਿਆ, ਤਾਂ ਅੱਗੇ ਸਾਨੂੰ ਵੀ ਤਾਂ ਫੇਰ ਤਦੀ ਤਾਂ ਮਹਿੰਗਾ ਮਿਲਦਾ ਐ ਨਾ। ਉਹ ਵੀ
ਹਾਂਜੀ। ਦੇਖੋ-ਦੇਖੋ ਕਿਸਾਨ ਕਰਜ਼ 'ਚ ਵੀ ਡੁਬ ਜਾਂਦਾ ਏ। ਇਸ ਇਸ ਮਹਿੰਗਾਈ ਵਿੱਚ ਓਈ ਕਿਆ ਕਰੇ?
ਬਿਲਕੁਲ ਜੀ, ਬਿਲਕੁਲ ਔਰ ਦੇਖੋ ਓਨਾਂ ਦੇ ਬਗੈਰ ਤਾਂ ਲਾਈਫ ਈ ਨਈ ਅਸੀਂ ਸੋਚ ਵੀ ਨੀ ਸਕਦੇ ਓਨਾਂ ਦੇ ਬਗੈਰ ਤਾਂ
ਹੂੰ, ਔਰ ਵੋ ਦੇਖੋ ਜੀ ਔਰਤ ਵੀ ਕੀ ਕਰ ਸਕਦੀ ਐ। ਮਹਿੰਗਾਈ ਦਾ ਸਭ ਸੇ ਜ਼ਾਦਾ ਬੋਝ ਕਰਦੀ ਔਰਤ। ਤੇ ਉਹ ਆਂਦਾ ਐ। ਉਸੇ ਰੋਜ਼ ਸੋਚਣਾ ਪੈਂਦਾ ਕਿਤਨਾ ਖ਼ਰਚ ਤੇਂਦਾ।
ਗਰ ਖਰਚ ਵੀ ਕਰਨਾ ਵੀ ਪੈਂਦਾ। ਔਰ ਦੇਖੋ ਅ ਸਿਰਫ਼ ਲੇਡੀਜ਼ ਏਨਾਂ ਕਰ ਸਕਦੀਆਂ ਐ, ਕਿ ਆਪਣੀ ਜੋ ਚੀਜ਼ ਚਾਈਦੀ ਹੁੰਦੀ ਐ ਓਨੂੰ ਸੈਕਰੀਫਾਈਸ ਕਰ ਦਿੰਦੀ ਕਿ ਚਲੋ ਅਸੀਂ ਛੋੜ ਦਿੰਨੇ ਆ ਹਨਾ ਤੁਸੀਂ ਏਨਾਂ ਤੇ ਬੱਚੇ ਦੀ ਚੀਜ਼ ਨੂੰ ਸੈਕਰੀਫਾਈਸ ਕਰ ਸਕਦੇ ਓ ਨਾ ਤੁਸੀਂ ਆਦਮੀ ਦੀ ਸਕਦੇ ਕਿ ਉਹਨਾਂ ਨੇ ਵੀ ਬਾਹਰ ਆਣਾ-ਜਾਂਣਾ। ਕਿ ਚਲੋ ਹੁੰਦਾ, ਹਾਂ ਕੰਮ ਖਾਣਾ। ਕਿੱਦਾਂ ਪੂਰੀ ਕਰੀਏ? ਬਿਲਕੁਲ ਹੂੰ ਹੁਣ ਦੇਖੋ, ਬੱਚੇ ਅੱਛੀ ਜਗ੍ਹਾ ਤੇ ਜਾ ਆਂਦੇ ਹੈ। ਅੱਛੇ ਸਕੂਲ ਜਾਂਦੇ ਐ। ਬੱਚੇ ਤੇ ਵੀ ਅੱਛੇ, ਆਪਨੇ ਤੋਂ ਬੱਚਿਆਂ ਨੂੰ ਦੇਖਦੇ ਕਿ ਓਦੇ ਕੋਲ ਬੱਚੇ ਆਕੇ ਡਿਮਾਂਡ ਕਰਦੇ ਆ ਕਿ ਸਾਨੂੰ ਵੀ ਏਦਾਂ ਦੇ ਸਕੂਲ ਚ ਪਾਇਆ ਤਾਂ ਸਾਨੂੰ ਵੀ ਏਦਾਂ ਦੀ ਚੀਜ ਚਾਈਦੀ ਐ ਬੱਚਿਆਂ ਨੂੰ ਥੋੜੀ ਕਿਆ ਜਾਂਦਾ ਕਿ ਮਹਿੰਗਾਈ ਐ ਜੀ ਅਸੀ ਨਈ ਲੈਕੇ ਕੇ ਦੇ ਸਕਦੇ, ਕੋਸ਼ਿਸ਼ ਕਰਨੀ ਪੈਂਦੀ ਆ ਓਨਾਂ ਲਈ ਤਾਂ।
ਜੀ। ਹਮ ਔਰਤੇ ਤੋ ਅਪਨੇ ਲੀਏ ਕੁੱਛ ਵੀ ਨ੍ਹੀਂ ਖਰੀਦ
ਬਿਲਕੁਲ-ਬਿਲਕੁਲ ਜੀ ਬਿਲਕੁਲ, ਖੈਰ ਚਲੋ ਕੋਈ ਗੱਲ ਨੀ। ਫਿਰ ਕਰ ਲਾਂਗੇ ਅਸੀ।
ਹਾਂਜੀ। ਯਹੀ ਸੋਚਤੇ ਹੈਂ ਤੇ ਮੂੰਵ ਔਨ ਕਰ ਜਾਂਦੇ ਫੇਰ ਉਸ ਦੀ ਉਸ ਚੋ। ਗਲੀ ਵਿੱਚ ਕੇ ਸੋਚਦੇ ਨੀ, ਕਿ ਆਗੇ ਚਲਕੇ ਲੇ ਲੇਂਗੇ।
ਬਿਲਕੁਲ ਸਹੀ ਗੱਲ ਹੈ ਬਿਲਕੁਲ ਦੇਖੋ ਤੁਸੀ ਬਾਹਰ ਵੀ ਜਾਓ, ਕਿਤੇ ਬੱਚਿਆਂ ਨੂੰ ਲੈ ਕੇ ਜਾਓ ਮੋਲ ਵਗੈਰਾ ਲੈ ਕੇ ਜਾਓ। ਹਨਾ, ਤੁਸੀ ਕਿਵੇਂ ਪਹਿਲੇ ਤੇ ਦੇਖੋ ਅਸੀ ਆਪਨੇ ਰਿਲੇਟਿਵਜ਼ ਦੇ ਘਰ ਵੀ ਸੰਡੇ ਹੋਏ, ਸੈਟਰਡੇ ਹੋਏ, ਚਲੇ ਜਾਂਦੇ ਸੀਗੇ, ਹੁਨ ਰੇ ਲੇਟਿਵ ਵੀ ਕਹਿੰਦਾ ਆਪਣੇ ਘਰ ਰਹੋ। ਖਰਚਾ ਹੋ ਜਾਏਗਾ।
ਹਾਂ ਹਾਂਜੀ-ਹਾਂਜੀ।
ਕਰਦਾ ਕੀ ਹੁਨ, ਕਿੰਨਾ ਖਰਚਾ ਕਰਕੇ ਜਾਏਗਾ ਇਨਸਾਨ ਉੱਥੇ?
ਦੇਖੋ ਅਬ ਹਮ ਨੂੰ ਨਾ, ਬੱਚੋਂ ਕੋ ਵੀ। ਸਿਖਾਉਨਾ ਚਾਹਿਦਾ ਕਿ, ਆਜ ਬੱਚੋਂ ਕੋ ਸਿਰਫ ਪੜਾਹੀ ਨਹੀਂ, ਪੈਸੇ ਸੀ ਕਦਰ ਵੀ ਸਿਖਾਨੀ ਪੜਰੀ।
ਬਿਲਕੁਲ ਜੀ, ਬਿਲਕੁਲ-ਬਿਲਕੁਲ, ਸਭ ਤੋਂ ਇੰਪੋਰਟੈਂਟ ਚੀਜ਼ ਇਹੀ ਹੈ ਬੱਚੇ ਨੂੰ ਸਿਖਾਉਨਾ।
ਕਹੋ, ਪੈਸੇ ਪੇੜ ਤੇ ਨਾ ਹੀ ਉਗਦੇ। ਮਿਹਨਤ ਲਾ, ਮਿਹਨਤ ਨਾਲ ਕਮਾਏ ਜਾਂਦੇ ਏ। ਤੇ ਫਾਲਤੂ ਖਰਚ ਗਲਤ ਹੈ ਜੀ।
ਬਿਲਕੁਲ ਜੀ, ਬਿਲਕੁਲ-ਬਿਲਕੁਲ ਸਮਝਾਉਣਾ ਚਾਹੀਦਾ ਬੱਚਿਆਂ ਨੂੰ, ਆਪਨਿਆ ਨੂੰ, ਹੂੰ।
ਜੇ ਆਜ ਸਮਝਦਾਰ ਬਨ ਜਾਏਂਗੇਂ, ਤਾ ਕੱਲ ਮਹਿੰਗਾਈ ਦਾ ਅਸਰ ਘੱਟ ਸਕਦਾ ਹੈ। ਤੇ ਹੁਣ, ਓਹ ਉਹਨੂੰ ਵੀ ਸਮਝ ਆ ਜਾਏਗੀ, ਕੰਟਰੋਲ ਕਯਾ ਕਰਦਾ ਹੈ, ਕਿ-ਕੀ ਨਹੀਂ ਕੰਟਰੋਲ ਕਰਨਾ ਹੈ।
ਬਿਲਕੁਲ ਜੀ, ਬਿਲਕੁਲ ਬੱਚਿਆਂ ਨੂੰ ਤੇ ਜ਼ਰੂਰੀ ਸਮਝਾਉਨਾ ਪਏਗਾ। ਤਦੀ ਬੱਚਿਆਂ ਨੂੰ ਅੱਜ, ਅੱਜ ਸਮਝਣਗੇ। ਤੇ ਕੱਲ ਸੋਚਨਗੇ ਕਿ ਹਾਂ ਅਸੀ ਸੇਵਿੰਗ ਕਰਨੀ ਹੈ। ਅਸੀ ਜ਼ਿਆਦਾ ਖਰਚ ਨੀ ਕਰਨਾ। ਯਾਂ ਤੇ ਆਪਨੀ ਡਿਮਾਂਡਸ, ਇਹਦਾਂ ਜਿਆਦਾ ਨਹੀਂ ਕਰਨੀਆਂ। ਕਿ ਬਹੁਤ ਮਹਿੰਗਾਈ ਹੈ। ਪੇਰੈਂਟਸ ਵੀ ਕਿੱਥੇ ਕਰਨਗੇ?
ਹਾਂਜੀ, ਬੜੇ ਬੁਜ਼ੁਰਗ ਕਹਿੰਦੇ ਨੇਂ ਸਾਨੂੰ ਜਿੰਹਨੀਂ ਚਾਵ, ਚਾਦਰ ਹੋਵੇ, ਤੇ ਉਹਨੇ
ਓਹਨੇਂ ਹੀ ਪੈਰ ਪਸਾਰਨੇ ਚਾਹੀਏ। ਬਿਲਕੁਲ ਜੀ, ਬਿਲਕੁਲ ਸਹੀ ਬੋਲਦੇ ਸੀਗੇ ਉਹ ਲੋਕ।
ਆਜ ਇਹਦੇ, ਮਹਿੰਗਾਈ ਦੇ ਸਮੇਂ ਵਿੱਚ ਇਹ ਕਹਾਵਤ ਬਿਲਕੁਲ ਸੱਚੀ ਹੋ ਗਈ ਜੀ।
ਬਿਲਕੁਲ ਜੀ, ਬਿਲਕੁਲ ਸਹੀ ਕਹਿ ਰਹੇ ਹੋ। ਇਹ ਮਹਿੰਗਾਈ ਕਰਕੇ ਤਾ ਦੇਖੋ, ਇੰਨੀਆਂ ਚੋਰੀਆਂ ਚਕੈਤੀਆਂ ਵੱਧ ਗਈਆਂ। ਲੋਕਾਂ ਦੇ ਕੋਲ ਕੰਮ ਨਹੀਂ ਹੈ। ਕੀ ਕਰਨਗੇ ਫੇਰ ਉਹ। ਇੱਕ ਦੂਸਰੇ ਨੂੰ ਲੂਟ ਦੇ ਖ ਖੂਸਦੇ, ਬਸ ਜੀ ਇਹੀਓ ਚੱਲਦਾ। ਕਿ ਇੱਧਰ ਚੋਰੀ ਕਰ ਲੈ- ਓਧਰ ਚੋਰੀ ਕਰ ਲੈ।
ਔਈ ਗਲ ਏ ਜੀ ਤੇ ਅੱਜਕੱਲ ਮਹਿੰਗਾਈ ਨਾਲ ਲੜਾਈ, ਸਿਰਫ ਸਰਕਾਰ ਦੀ ਨਹੀਂ ਹੈ ਜੀ। ਸਾਡੇ ਸਭ ਦੀ ਹੈ।
ਸਭ ਦੀ ਹੈ ਜੀ। ਬਿਲਕੁਲ ਜੀ, ਬਿਲਕੁਲ ਦੇਖੋ ਸਰਕਾਰ ਤਾਂ ਆਪਨਾ ਪੋਸੀਬਲ ਜਿੰਨਾ ਕਰ ਸਕਦੀ ਹੈ, ਦੇਖੋ ਕਰਦੀ ਹੈ। ਦੇਖੋ ਤੁਸੀ ਹੁਨ ਇਹ ਦਵਾਈਆਂ ਕਿੰਨੀਆਂ ਤੁਹਾ, ਓਹ ਦੇ ਦੇਤੀ ਉਹਨਾਂ ਨੇਂ। ਸਰ ਕਾਰ ਨੇ, ਕਿ ਉਹਦੋਂ ਰਾਸ਼ਟ੍ਰਪਤੀ ਅੱਜਕੱਲ ਖੁੱਲਿਆ ਹੋਇਆ, ਕਿ ਤੁਹਾਨੂੰ ਕਿੰਨੇ ਪਰਸੈਂਟ ਛੂਟ ਮਿਲ ਜਾਂਦ ਦੀ, ਹਰ ਦਵਾਈਆਂ ਤੁਹਾਨੂੰ ਕਿੰਨੇ ਆਰਾਮ ਨਾਲ ਮਿਲ
ਏ ਜੀ, ਅਸੀ ਫਿਜੂਲ ਖਰਜੀ ਛੋੜ ਦੀ ਜੀਏ ਔਰ ਆਹ ਬੱਚਤ ਅਪਨਾਈਆਂ, ਇੱਕ ਦੂਸਰੇ ਦੀ ਮਦਦ ਕੀਜਿਏ। ਹਾਂਜੀ ਚਲੋ ਜੀਂ। ਚਲੋ ਜੀ, ਫੇਰ ਗੱਲ ਕਰਾਂਗੇ।
ਹਾਂਜੀ ਜੀ, ਓਕੇ ਜੀ ਥੈਂਕ ਯੂ ਜੀ ਆ ਬਿਲਕੁਲ ਜੀ, ਬਿਲਕੁ ਕੁਲ, ਥੁਆਡੇ ਨਾਲ ਵੀ ਬਹੁਤ ਅੱਛਾ ਲੱਗਿਆ, ਗੱਲ ਕਰ- ਕੇ, ਓਕੇ ਜੀ ਸਤਿ ਸ਼੍ਰੀ ਅਕਾਲ।